ਹੈਲੋ! ਹੋਰ ਸੁਨਾ? ਬਸ ਵਧੀਆ। ਤੂਹੀ ਸੁਨਾਓ?
ਬਸ ਵਧੀਆ, ਬਾਹਰ ਖਲੋਤੇ ਏ
ਕੀ ਹਾਲ-ਚਾਲ?
ਵਧੀਆ- ਵਧੀਆ, ਤੂੰ ਸੁਣਾ ਕੀ ਕਰਨ ਦਈ।
ਬਸ ਮੈਂ ਬੈਠੀ ਹੋਈ ਆ ਹਲੇ, ਕੰਮ ਕਰਨ ਲੱਗੀ ਆਂ ਘਰ ਦੇ। ਡਸਟਿੰਗ ਕਰਦੀ ਪਈ ਆਂ, ਨਹੀਂ ਅੱਜ ਰੋਟੀ ਨੀ ਵੀ ਹਲੇ ਬਣਾਈ। ਡਸਟਿੰਗ ਕਰਦੀ ਪਈ ਆ ਨਾ, ਤੇ ਉਹ ਫੇਰ ਘਰ ਦਾ ਕੰਮ ਕਾਰ ਮੁੱਕਿਆ ਨੀ, ਅੱਜ ਸਵੇਰ ਦਾ।
ਠੀਕ ਐ- ਠੀਕ ਐ, ਸਵੇਰੇ ਕੀ ਖਾਧਾ ਫੇਰ।
ਸਵੇਰੇ ਮੈਂ ਖਾਧਾ ਐ ਇਹ ਪਨੀਰ ਦੀ ਭੁਰਜੀ ਪਈ ਸੀ, ਨਾਲ ਫੁਲਕਾ, ਤੇ ਸਾਰਿਆਂ ਨੇ ਐਹੀ ਖਾਧਾ।
ਠੀਕ ਏ, ਉਹਦੀ ਫੇਵਰੇਟ।
ਹਾਂ ਬਸ ਪਨੀਰ ਦਈ ਜਾਓ, ਤੇ ਟੈਮ ਨਿਕਲੀ ਜਾਂਦੈ।
ਐ ਸਸਾ ਅੱਜ ਸਹੇਲੀ ਉਹ ਲੈ ਕੇ ਆਈ, ਟੀੰ ਕੱਦੂ ਨਹੀਂ ਸੱਚ ਬਤਾਊਂ
ਅੱਛਾ,
ਕਹਿੰਦੀ ਲੈ ਜਾ, ਬੜੇ ਸਾਰੇ ਹੀ ਬੜੇ ਸਾਰੇ, ਮੈਂ ਕਿਹਾ ਲੈ ਜੂੰਗੀ। ਥੋੜੇ ਉਹ ਲੈ ਗੀ ਕੰਮ ਆਲੀ, ਥੋੜੇ ਮੈਂ ਲੈਜੂੰਗੀ।
ਕੱਚੇ
ਕੱਚੇ, ਫੇਰ ਹੀ ਬਣਾਉਗੇ।
ਆ, ਵਧੀਆ ਸਗੋਂ
ਤੇ ਹੋਰ ਕੀ, ਹੋਰ
ਬਸ ਵਧੀਆ, ਤੇ ਨਾਸ਼ਤਾ ਕਦੋਂ ਲੱਗ ਆ ਮੌਸਮ ਵਧੀਆ ਹੀ ਮੌਸਮ ਵਧੀਆ ਸੀ, ਠੰਡਾ ਸੀ, ਹੂੰ।
ਫੇਰ ਆਗੀ ਸੀ।
ਆਪਾਂ ਰਾਤੀ ਫੇਰ ਏ ਸੀ ਲਾਇਆ ਹੀ ਨੀ।
ਨਹੀਂ ਅਸੀਂ ਤੇ ਏਸੀ ਲਾਇਆ, ਸਾਨੂੰ ਤੇ ਏਸੀ ਤੋਂ ਬਿਨਾਂ ਸਾਨੂੰ ਨੀਂਦ ਹੀ ਨਹੀਂ ਆਉਂਦੀ ਸੀ। ਤੇ ਅਸੀਂ ਏਸੀ ਲਾਇਆ, ਫੇਰ ਸੁੱਤੇ ਜਾ ਕੇ।
ਠੀਕ ਆ, ਅਸੀਂ ਏ ਸੀ ਲਾਇਆ ਸੀ, ਅਸੀਂ ਫੇਰੇ ਏਧਰ ਸੋਗੇ, ਅਹ ਮੈਂ ਬਤੀ ਕਦੀ ਆਂਦੀ ਪਈ ਸੀ, ਜਾਂਦੀ ਪਈ ਸੀ, ਤੇ ਕਦੀ ਏਸੀ ਫੇਰ ਅਸੀ ਦੋ ਮਿੰਟ ਰੂਮ ਠੰਡਾ ਸੀ, ਅਸੀ ਫਿਰ ਬੰਦ ਕੀ, ਸੋ ਸਾ ਗੇ।
ਅੱਛਾ- ਅੱਛਾ- ਅੱਛਾ ਸਵੇਰੇ ਵੀ ਠੰਡਾ ਸੀ।
ਹੈਨਾ ਹੂੰ
ਸਵੇਰ ਨਾ ਮੌਸਮ ਠੰਡਾ ਸੀ। ਤੇ ਨਾ ਮੇਰੀ ਫਰੈਂਡ ਕਹਿੰਦੀ, ਅੱਜ ਤੁਸੀਂ ਆਹ ਵਾਲੀ ਸ਼ਰਟ ਕਿਉਂ ਪਾਈ ਪੂਰੀ ਬਾਂਹ ਦੀ। ਮੈਂ ਕਿਹਾ ਅੱਜ ਮੌਸਮ ਠੰਡਾ ਸੀ ਨਾ, ਤੇ ਸਿਲਕ ਦੀ ਪਾ ਲਈ, ਨਹੀਂ ਤੇ ਗਰਮੀ ਚ ਨਹੀਂ ਸਿਲਕ ਦੀ ਪਾਈ ਜਾਂਦੀ।
ਨਾ ਗਰਮੀਆਂ ਚ ਤਾਂ ਫਿਰ, ਕੋਟਨ ਦੇ ਕੱਪੜੇ ਹੀ ਪਾਣੇ ਆ।
ਗਰਮੀ ਚ ਉਭਣ ਨਹੀ, ਗਰਮੀ ਬੜੀ ਲੱਗਣ ਡਈ।
ਹਾਂ, ਉਹ ਤਾਂ ਹੈ ਹੀ ਐ।
ਤੇ ਹੋਰ ਕੀ, ਹੋਰ ਸੁਣਾਓ
ਬਸ ਮੈਂ ਰੋਟੀ ਪਾਣੀ, ਆ ਹੁਣ ਵੇਖਦਿਆਂ ਕੁੱਝ ਖਾਂਨੇ ਆਂ, ਚਾਹ ਨਾਲ ਖਾ ਲਾਂਗੇ।
ਹੂੰ- ਹੂੰ ਕੱਲ ਮੈਂ ਮੋਮੋਸ ਖਾਧੇ, ਮੈਂ ਕਿਹਾ ਮੈਂ ਮੋਮੋਸ ਲਾਂਵਾਂ, ਮੋਮੋਸ ਖਾਂਨੇ ਆਂ।
ਹੂੰ, ਆਪਾਂ ਨੀ ਕੱਲ ਕੁਛ ਕਰਦਾ। ਅੱਜ ਵੇਖਾਂਗੇ, ਕੁੱਝ ਖਾਵਾਂਗੇ ਬਜ਼ਾਰ ਜਾ ਕੇ, ਤੇ ਕਿਉਂਕਿ ਰੋਟੀ ਤੇ ਖਾਧੀ ਨੀ।
ਅੱਛਾ- ਅੱਛਾ ਠੀਕ ਐ, ਠੀਕ ਐ, ਹੋਰ ਨਵੀ ਤਾਜੀ।
ਬਾਸ ਵਧੀਆ, ਹੋਰ ਅੱਜ ਕਿੰਨੇ ਪੇਸ਼ੈਟ ਆਏ।
ਆਜ ਆਏ ਪੰਦਰਾਂ।
ਅੱਛਾ,
ਪੰਦਰਾਂ ਪੇਸ਼ੈਂਟ ਆ ਗਏ ਸੀ ਹੂੰ। ਕਲ ਛੁੱਟੀ ਕੀਤੀ, ਇਨਾ ਮਜ਼ਾ ਆਇਆ ਰੈਸਟ ਕੀਤੀ ਚਲ ਕਮ 'ਚ ਚਲੋ ਨਹੀ ਬਣਿਆ ਪਰ ਰੈਸਟ ਤੇ ਕੀਤੀ ਨਾ ਪੂਰੀ
ਹਾਂ,
ਤੇ ਹੋਰ ਕੀ ਮਜ਼ਾ ਹੀ ਆ ਗਿਆ ਮੈਨੂੰ ਤੇ
ਹਾਂ,
ਥੋੜੇ ਬਹੁਤੇ ਕਮ ਵੀ ਕਿਤੇ ਤੇ ਮੈਂ ਆਪਣੇ ਉਹ ਵੀ ਨਬੇੜੇ
ਹਾਂ ਛੁੱਟੀ ਕਰੋ ਤੇ ਫੇਰ ਹੁੰਦਾ ਹੀ ਹੈ, ਰੈਸਟ ਹੋ ਜਾਦੀ
ਹਾਂ ਹੋਰ ਕਿੱਥੇ ਔ?
ਉਹ ਬਸ ਪੜ੍ਹਨਾ ਉਹਨੂੰ ਕਿਹਾ ਕਮ ਕਰ ਬਹਿ ਕੇ ਅਜ ਕਮ ਨੀ ਕੀਤਾ ਸੀ ਅਜ ਨਾ ਲੇਟ ਹੋ ਗਿਆ, ਲੇਟ ਉਠਿਆ ਫਿਰ ਨਹਾਣ ਧੋਣ ਟੈਮ ਮੈ ਕਿਹਾ ਹੁਣ ਕੰਮ ਕੰਪਲੀਟ ਕਰਕੇ ਦੇ ਤੇ ਮੈ ਫਿਰ ਪੈਕ ਕਰਕੇ ਰੱਖਦਾ
ਬੱਚੇ ਪੜ੍ਹਾ ਲੇ
ਹਾਂ ਬੱਚੇ ਮੈ ਸਵੇਰੇ ਪੜ੍ਹਾ ਲੈਦੀ ਹਾਂ, ਸਵੇਰੇ ਗਿਆਰਾਂ ਵਜੇ ਮੈ ਪੜ੍ਹ ਲੈਦੀ ਹਾ, ਇੱਕ ਵੱਜੇ ਵਿਹਲੀ ਹੋ ਜਾਦੀ ਆ, ਤੇ ਫੇਰ ਮੈ ਘਰ ਦਾ- ਕੰਮ ਕਰਦੀ ਹਾਂ ਹੁਣ ਮੈਂ ਘਰ ਦ ਟਟਿੰਗ ਟੂਸਟਿੰਗ ਲਾਈ ਫਿਰ ਮੈਂ ਸ਼ਾਮੀ ਮੰਦਿਰ ਸਾਫ ਕਰਨਾ ਫੇਰ ਚਾਹ ਪਾਣੀ ਰੋਟੀ ਪਾਣੀ ਗਿਆ ਟਾਈਮ
ਠੀਕ ਐ, ਅੱਜ ਜਾਣਾ ਨਾ ਮੰਦਿਰ ਸ਼ਨੀਵਾਰ
ਨਹੀ ਐਕਟਿਵਾ ਨਹੀ ਰੱਖੀਆਂ, ਮੈ ਅਜ ਘਰ ਹੀ ਮੰਦਿਰ ਸਾਫ਼ ਕਰਨਾ ਤੇ ਫੇਰ ਮੈ ਕਿਹਾ ਅੱਜ ਐਕਟਿਵਾ ਜਾਇਆ ਨੀ ਜਾਣਾ ਮੈਂ ਐਕਟਿਵ ਰੱਖੇ ਹੋਨਾ ਅਗਲੀ ਵਾਰੀ ਤੋਂ ਸ਼ੁਰੂ ਕਰ ਦਾਗੇ ਨਾ,
ਠੀਕ ਏ ਠੀਕ ਆਪਾ ਵੀ ਨੀ ਪਿੱਛੇ ਸ਼ਨੀਵਾਰ ਗਏ ਇਹ ਕੀ ਸੋਚਿਆ ਚੱਲ ਜਾਂਦੇ ਆ, ਕਿਨੇ ਸ਼ਨੀਵਾਰ ਨੀ ਗਏ ਅੱਗੇ ਸ਼ਨੀਵਾਰ ਨੀ ਜਾਇਆ ਜਾਣਾ, ਕਿਉਕਿ ਫੇਰ ਆਪਾ ਨਾਨਕੇ ਵੀ ਚਲ ਜਾਣਾ ਸ਼ਨੀਵਾਰ ਦਾ ਸੋਚਿਆ ਹੁਣ
ਹੂੰ ਕੋਈ ਨੀ ਛੁੱਟੀਆਂ ਸਾਰੇ-ਪਾਸੇ ਹਾਂ ਮਹੀਨਾ ਪੂਰੀਆਂ ਛੁੱ ਤੇ ਆ ਨਾ ਉਂਜ
ਤੈਨੂੰ ਅੱਛਾ-ਅੱਛਾ ਹੂੰ, ਹੋਰ?
ਬਸ ਵਧੀਆ।
ਸਾਡੇ ਸਾਮਣੇ ਵੀ ਆਏ ਨਾ ਸਾਰੇ। ਰੇਣ ਕਲਪਨ ਦਏ ਨੇ ਕੀ, ਚੱਲੋ ਚੱਲੀਏ, ਮੈਂ ਗਈ ਸੀ ਧਾਤੀ ਓਨਾ ਘਰ। ਤੇ ਔ ਕੈਂਦੀ ਮੈਂ ਸਾਰਾ ਦਿਨ ਤੇ ਤੁਹਾਨੂੰ ਯਾਦ ਨੀ ਰਿਆ, ਹੁਣ ਮੈਂ ਘਰ ਚੱਲੀ ਆ ਤੇ ਹੁਣ ਚੇ ਆ ਗਏ ਆ ਕਿਤੇ ਜਾਣਾ। ਕੈਂਦੇ ਸੀ ਗਰਮੀ ਵੀ ਤੇ ਸਾਰਾ ਦਿਨ ਰਈ ਏ, ਕਿੰਨੇ ਕਿੱਥੇ ਜਾਣਾ।
ਮੌਸਮ ਦਾ ਤਾਂ ਹੁਣੀ ਹੀ ਫਰਕ ਪਿਆ। ਅਨੀ ਗਰਮੀ ਰਈ ਤਿੰਨ-ਚਾਰ ਦਿਨ ਤੇ ਬੋ ਬੁਰਾ ਹਾਲ ਸੀ।
ਹਾਂ-ਹਾਂ,
ਹਾਂ।
ਤੀ ਮਜ਼ਾ ਈ ਆ ਗਿਆ, ਥੋੜਾ ਬੋਤਾ ਵੀ ਜਿੰਨਾ ਵੀ ਕੀ ਪਰ ਐ ਕੀ ਨੁਕਸਾਨ ਨੀ ਹੋਏ।
ਹਾਂ ਐ ਵੈ ਪਰਸੋਂ ਜਿੰਨਾ ਨੁਕਸਾਨ ਲੋਕਾਂ ਦਾ ਹੋਇਆ ਨਾ ਉਹ ਅੱਜ ਨੀ ਹੋਇਆ ਕੱਲ ਨੀ ਹੋਇਆ।
ਬੱਤੀ ਵੀ ਗ ਬੱਤੀ ਵੀ ਪਤਾ ਕਿਉ। ਬੱਤੀ ਵੀ ਕਿੰਨੀ ਰਾਤ ਗਈ, ਰਈ ਕਈਆਂ ਦੀ ਬੱਤੀ ਨੀ ਆਈ ਕਈਆਂ ਦੀ ਪਰਸੋਂ ਸਵੇਰੇ ਅ ਕੱਲ ਸਵੇਰੇ ਵੀ ਆਈ ਕਈਆਂ ਦੀ ਕੰਮ ਖ਼ਰਾਬ ਹੋ ਗਿਆ ਸੀ।
ਹੂੰ -ਹੂੰ।
ਹਾਂ।
ਨਹੀਂ-ਨਹੀ, ਵਧੀਆ, ਆਹਾਂ ਨੁਕਸਾਨ ਵੀ ਲੋਕਾਂ ਦਾ ਬਹੁਤ ਹੋ ਗਿਆ ਨਾ।
ਹੂੰ-ਹੂੰ, ਹੋਰ?
ਹੂੰ।
ਟੀਵੀ-ਟੀਵੀ ਲਾ ਕੇ ਬੈਠਾ ਹੋਣਾ।
ਹਾਂ ਮੈਂ ਵ ਓਦਾ ਨਾ ਪੰਜਾਬੀ ਦੇ ਕੰਮ ਸੀ ਵਾਕ ਬਣਾਓ। ਤੇ ਓ ਮੈਂ ਏਨੂੰ ਕੰਮ ਕਰਾਇਆ ਮੈਂ ਕਿਹਾ ਤੂੰ ਮੈਂ ਵਾਕ ਬਣਾਓ ਕਰ ਦਿੰਦੀ ਆ। ਤੇ ਤੂੰ ਵੇਖ ਕੇ ਲਿਖ ਲੈ, ਐਸ ਤਰ੍ਹਾਂ ਨਾ ਕੰਮ ਰਹਿ ਜਾਂਦਾ ਫੇਰ ਓ।
ਅੱਛਾ-ਅੱਛਾ
ਮੰਨਿਆ, ਕਹਿੰਦਾ ਮੈਂ ਕਰ ਲੂੰਗਾ, ਮੈਂ ਕਿਹਾ ਕਰਕੇ ਵੇਲਾ ਹੋ।
ਠੀਕ ਐ, ਠੀਕ ਐ ਚਲੋ, ਕੰਮ ਤੇਰੇ ਛੇਤੀ ਖਤਮ ਕਰ ਲਏ ਹੋਣੇ।
ਨਹੀ, ਹਲੇ ਇੱਕ ਰਹਿ ਗਿਆ ਏ ਵਿੱਚ ਖੇਡਣ ਲੱਗ ਪਿਆ ਨਾ, ਦੋ- ਤਿੰਨ ਦਿਨ, ਚਾਰ ਦਿਨ ਏਨੇ ਕੰਮ ਨੀ ਕੀਤਾ।
ਠੀਕ ਐ ਠੀਕ ਐ ਓ ਕੰਮ ਨਾ ਲੈ ਕੇ ਆਈ।
ਹ-ਹ-ਹ
ਆਹੋ ਓਹ ਚੇਤੇ ਆਏ ਹੁੰਦੇ ਜਦੋਂ ਆਪਾਂ।
ਕੰਮ ਨੂੰ ਐ ਸ਼ੌਕ ਹੁੰਦਾ ਲੈ ਜਾਂਦਾ।
ਪਿੱਛੇ ਏਨੇ ਸਾਰਾ ਦਿਨ ਕੰਮ ਕੀਤਾ ਜਦੋਂ ਮੈਂ ਗਈ ਆ ਓਦੋਂ ਕੰਮ ਚੇਤੇ ਤੇ ਆ ਗੇ। ਤੇ ਤੇਵੇ ਕਹਿੰਦਾ ਮੈਨੂੰ ਤੰਗ ਕਰ ਦਿਓ, ਤੰਗ ਕਰ ਦਿਓ ਮੈਨੂੰ।
ਆ, ਬਿਜੀ ਬੜਾ ਰਹਿੰਦਾ ਨਾ ਓ ਹੂੰ।
ਨੋਡ ਬਹੁਤ ਜਿਆਦਾ, ਏਥੇ ਈ ਫੇਰ ਓਨੂੰ ਕੰਮ ਚੇਤੇ ਆਉਂਦੇ।
ਸਹੀ ਗੱਲ ਐ ਏਦਾਂ ਨੀ ਓ ਕਰਦਾ, ਕੀ ਬਸ ਵਿਖਾਉਣਾ ਨੀ।
ਹਾਂ।
ਹੂੰ।
ਤੇ ਹੋਰ ਕੀ। ਹੋਰ ਸ਼ਾਮੀ
ਸ਼ਾਮ ਦਾ ਤੇ ਹਲੇ ਪਤਾ ਨੀ, ਕੀ ਖਾਣਾ ਕੀ ਨਹੀ ਖਾਣਾ ਆਹੋ ਹਾਲੇ ਤਾਂ
ਮੈਂ ਅਜ ਸੋਚਿਆ ਅਸੀ ਸੋਚਿਆ ਅਜੇ ਅੱਜ ਸਮੋਸੇ ਖਾਣੇ ਆ
ਅੱਛਾ
ਛਾ ਛਾਤੀ ਮੇਰੀ ਨਾ ਉਹ ਫੈਟੀ ਲਿਵਰ ਜਾ ਮੈਨੂੰ ਲੱਗ ਆਇਆ ਵਾ ਉਹ ਨਾ ਆਕੜੀ ਜਾਂਦੀ ਪਈ, ਛਾਤੀ ਮੇਰੀ, ਤਾਂ
ਤੇ ਤੂੰ ਆਪੇ ਹੀ ਟੈਸਟ ਕਰਵਾ ਲਾ ਉਥੋ, ਤੁਹਾਡੇ ਹੋ ਹੀ ਜਾਣਾ
ਨਾ ਟੈਸਟ ਦੀ ਲੋੜ ਹੀ ਨ ਮੈਂ ਪਿੱਛੇ ਨੂੰ ਵੀ ਮੈਨੂੰ ਹੋਇਆ ਸੀ, ਮੈਨੂੰ ਪਤਾ ਹੀ ਫੈਟੀ ਲੀਵਰ ਸੀ ਚਲੋ ਠੀਕ ਨੀ ਸੀ, ਤੇ ਫੇਰ ਇਹ ਐਤਕੀ ਤਲਿਆ ਛੱਡ ਦਿੱਤਾ ਥੋੜਾ ਬਹੁਤਾ, ਕਹਿੰਦੇ ਠੰਡੇ ਪਾਣੀ ਨਾ ਪੀਓ
ਅੱਛਾ
ਆਹ ਪਤਾ ਕੀ ਇੰਨੀ ਗਰਮੀ ਚ ਮੈਂ ਠੰਡਾ ਹੀ ਪਾਣੀ ਪੀਤਾ ਜਾਂਦਾ
ਹਾਂ ਗਰਮੀ ਹੈ ਤੇ ਹੁਣ ਜੀਅ ਤੇ ਕਰਦਾ ਹੀ ਗਰਮ ਪਾਣੀ ਥੋੜਾ ਪੀਵਾਂਗੇ
ਆਹ ਹੋ
ਆਹੋ ਗਰਮੀਆਂ ਚ ਗਰਮ ਪਾਣੀ ਥੋੜਾ ਪੀਣਾ, ਠੰਡਾ ਹੀ ਪੀਣਾ ਪਤਾ ਨੀ ਲੋਕੀ ਕਿ ਤਾਂ ਪੀ ਲੈਂਦੇ ਆ ਫਿਰ ਆਪਾਂ ਕੋਲ ਨੀ ਪੀਤਾ ਜਾਂਦਾ
ਹਾਂ- ਹਾਂ ਸਹੀ ਗੱਲ ਆ ਹੋਰ
ਮੈਂ ਸ ਵਧੀਆ, ਤੂੰ ਰੋਟੀ ਖਾ ਲਈ
ਹਾਂ ਮੈਂ ਖਾਲੀ ਦੁਪਹਿਰੀ ਖਾਲੀ ਭੁੱਖ ਲੱਗੀ ਸੀ, ਤੇ ਮੈਂ ਕਿਹਾ ਥੋੜਾ ਰੋਕ ਜਈਏ ਪੇਸ਼ੈਂਟ ਰੁਕ ਜੇ ਫੇਰ ਆਪਾਂ ਖਾ ਲੈਂਦੇ ਹਾਂ ਚਾਹ ਵੀ ਹੁਣੇ ਦੋ ਘੰਟੇ ਪੀ ਲਏ ਦੁੱਧ ਘੱਟ ਲਿਆਈਦਾ ਨਾ ਕਿਉਂਕਿ ਗਰਮੀ ਚ ਚਾਹ ਨੀ ਨਾ ਹੁਣ ਕੋਈ ਪੀਣ ਦਿਆ
ਹਾਂ
ਦੇ ਲੱਸੀ ਲੁੱਸੀ ਬਣਾ ਕੇ ਪੀ ਲੈਂਦੇ ਹਾਂ ਬਣਾ ਕੇ ਨਹੀਂ ਪੈਕਟ ਪੂਕਟ ਖਰੀਦ ਲੈਂੇ ਆਾਂ
ਅੱਛਾ
ਤਾਂ ਵੀ ਹੋ ਜਾਂਦਾ
ਕਿੰਨੇ ਜਾਣੇ ਹੈਗੇ ਤੁਹਾਡੇ
ਪੰਜ ਛੇ ਜਾਣੇ ਸਾਰੇ ਸਾਰੇ ਤੇ ਵੱਖਰਾ ਵੱਖਰਾ ਡਿਪਾਰਟਮੈਂਟ ਨਾ
ਅੱਛਾ
ਹਾਂ
ਹਮ
ਤਾਂ ਵੀ
ਠੀਕ ਆ ਹਲੇੇ ਛੋਟਾ ਫਿਸ ਹੈ ਕਿ ਵੱਡਾ
ਅੰਦਰ ਹਾਲ ਬੜਾ ਵੱਡਾ ਹੈਗਾ ਵਾ ਕੈਬਿਨ ਬੰਨੇ ਹੋਏ ਦੋ ਤੇਿੰਨ ਕਵੇਨ ਬਣੇ ਆ ਇੱਕ ਕਿਚਨ ਹੈ ਇੱਕ ਵਾਸ਼ਰੂਮ ਹੈ ਹਾਂ
ਚਲੋ ਵਧੀ
ਸਹੀ ਹੈ ਸਾਡੇ ਵਾਸਤੇ ਬੜਾ ਵਧੀਆ
ਹਾਂ ਫਿਰ ਟਾਈਮ ਨਿਕਲ ਜਾ ਪਿੰਡ ਦੇ ਪਿੰਡ ਦੇ ਲੋਕ ਜਿਆਦਾ ਆਉਂਦੇ ਹੋਣੇ ਨਾ
ਪਿੰਡ ਦੇ ਲੋਕੀ ਮੈਂ ਕਹਿੰਦੀ ਸਾਡੇ ਤੋਂ ਪਹਿਲੇ ਇੱਥੇ ਪਹੁੰਚੇ ਹੁੰਦੇ ਸੀ
ਹਮ ਉਹਨਾਂ ਨੂੰ ਹੁੰਦਾ ਸਵੇਰੇ ਟੈਮ ਨਾਲ ਹਾਂ ਟੈਮ ਨਾਲ ਉਹ ਸਾਰੇ ਕੰਮ ਕਰ ਲੈਂਦੇ ਆ ਉਹ ਸਾਰਾ ਕੰਮ ਸਵੇਰੇ ਕਰ ਕੁਰ ਕੇ ਵਿਹਲੇ ਹੋ ਜਾਂਦੇ ਆ
ਇਸ ਹਿਸਾਬ ਸਾਡੇ ਉੱਥੇ ਹੁੰਦੇ ਨੇ ਅਹ ਸਾਡੇ ਸ਼ਹਿਰ ਵੱਲ ਹੁੰਦੇ ਨੇ ਸ਼ਾਮੀ ਤਿੰਨ ਚਾਰ ਵਜੇ ਸਮੋਸੇ ਬਣਾਉਣੇ ਇੱਥੇ ਦਸ ਵਜੇ ਬਣ ਕੇ ਰੈਡੀ ਹੋਏ ਹੁੰਦੇ ਨੇ
ਹਾਂ ਇਹ ਦੁਕਾਨਾਂ ਛੇਤੀ ਖੋਲ ਲੈਂਦੇ ਆ ਤੇ ਬੰਦ ਵੀ ਇਹਨਾਂ ਨੇ ਛੇਤੀ ਕਰਨੀੀਆਂ ਹੁੰਦੀਆਂ ਤੇ ਇਸ ਕਰ ਹਮ ਅਸੀਂ ਵੀ ਤੇ ਪਿੰਡ ਜਾਂਦੇ ਸੀ ਉੱਥੇ ਪਤਾ ਇੱਕ ਇਕ ਵਜ ਤ ਖਤਮ ਹੋ ਜਾਂਦਾ ਸੀ ਸਾਰਾ ਕੁਛ, ਸਮੂਸੇ ਮਾਸੇ ਹਮ।
ਹਾਲ ਹੈਗਾ, ਸਵੇਰੇ ਮੱਠੀ ਛੋਲੇ ਵਾਲੀ ਰੇੜ, ਭੀੜ ਇਨਾ! ਹੁੰਦਾ ਨਾ?
ਅੱਛਾ।
ਹਾਂ, ਬੜਾ ਰਸ਼ ਹੁੰਦਾ ਸਵੇਰ ਦੇ ਟਾਈਮ, ਬੜਾ! ਜਦੋਂ ਮਰਜੀੀ ਲੈਓ।
ਹਮ, ਹਮ।
ਹਮ, ਚੱਲ, ਠੀਕ ਹੈ।
ਹਾਂ
ਬਸ, ਹਾਂ, ਚੱਲ, ਠੀਕ ਹੈ, ਮੈਂ ਕਿਹਾ।
ਹਾਂ, ਚੱਲ, ਠੀਕ ਹੈ, ਬਾਏ।
ਹ ਬਾਏ